ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹੋਰ ਕੀ ਹਾਲ ਸਭ ਵਧੀਆ
ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ
ਬਸ ਬਸ ਵਧੀਆ ਵਧੀਆ ਔਰ ਕੁਛ ਨੀ ਹੋਰ ਕੀ ਕਰਦੇ ਪੈ ਅਸੀਂ ਤੰਗ ਨਹੀਂ ਕਰ ਲਿਆ
ਨਹੀਂ ਨਹੀਂ ਮੈਂ ਤਾਂ ਫ੍ਰਰੀ ਬੈਠੀ ਸੀ। ਐ ਸੂਟ ਲੈਣਾ ਸੀ। ਮੈਂ ਉਹਦੇ ਬਾਰੇ ਥੋੜਾ ਸੋਚ ਰਹੀ ਸੀਗੀ ਸੂਟ ਲਵਾਂ ਜਾਂ ਹੋਰ ਕੋਈ ਮੋਡਰਨ ਡਰੈਸ ਲਵਾਂ ਸਾਡੇ ਮੈਰਿਜ ਆ ਰਹੀ ਸੀ। ਐਕਚੁਲੀ
ਅੱਛਾ, ਅੱਛਾ ਸਾਡੇ ਵੀ ਨਾ ਇੱਥੇ ਮਤਲਬ ਸਾਡੇ ਫਰੈਂਡ ਆ ਉੱਥੇ ਵੀ ਨਾ ਕੋਈ ਕਿਟੀ ਪਾਰਟੀਆਂ ਇੱ ਕਿੱਟੀ ਪਾਰਟੀ ਕਰ ਨਾ ਉਹਨੇ ਨਾ ਮੋਡਰਨ ਡਰੈਸ ਦੀ ਥੀਮ ਰੱਖਦੀ ਹੋਈ ਆ ਤੇ ਮੈਂ ਕਿਹਾ ਉਹ ਮੇ ਕੋ ਮੋਡਰਨ ਡਰੈਸ ਹੈ ਨੀ ਮੈਂ ਕਿਹਾ ਚਲੋ ਮੈਂ ਲੈਂਦੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਗੱਲ ਕਰਦੀ ਹਾਂ ਅਤੇ ਤੁਹਾਡੇ ਤੋਂ ਥੋੜ੍ਹੀ ਜਿਹੀ ਰਾਏ ਲੈ ਲੈਂਦੇ ਹਾਂ। ਤੁਹਾਨੂੰ ਪਤਾ ਤੇ ਐ ਨਾਲਿ ਅ ਅੱਜ ਕੱਲ੍ਹ ਤਾਂ ਕੱਪੜਿਆਂ 'ਚ ਵੀ ਇੰਨੀ ਵਰਾਇਟੀ ਆ ਚੁੱਕੀ ਹੈ ਇੰਨੇ ਇੰਨੇ ਤਰ੍ਹਾਂ ਦੇ ਡਰੈਸਿਸ ਨੇ ਇੰਨੇ ਇੰਨੇ ਤਰ੍ਹਾਂ ਦੇ ਡਿਜ਼ਾਇਨ ਆਉਂਦੇ ਨੇ ਨਾ ਬੰਦਾ ਉਹਦੇ ਵਿੱਚ ਇੰਨਾ ਕਨਫਿਊਜ਼ ਹੋ ਜਾਵੇਗਾ ਇੰਨਾ ਪਜ਼ਲ ਹੋ ਜਾਵੇਗਾ ਕਿ ਸਾਨੂੰ ਸਮਝ ਹੀ ਨਹੀਂ ਆਏਗੀ
ਹਮ ਸਹੀ ਗੱਲ ਆ ਫੇਰ ਬੰਦਾ ਥੋੜ੍ਹਾ ਔਡ ਜਿਹਾ ਵੀ ਨ ਨਹੀਂ ਇਹਨਾ ਲੱਗਣਾ ਚਾਹੀਦਾ ਹੁਣ ਤੁਹਾਨੂੰ ਪਤਾ ਵੀ ਇਹਨਾਂ ਦੇ ਡਰੈਸਿਸ ਮਤਲਬ ਕਿੰਨੀ ਜਲਦੀ ਮਤਲਬ ਫੈਸ਼ਨ ਕਿੰਨੀ ਜਲਦੀ ਚੇਂਜ ਹੁੰਦਾ ਹਨਾ ਹੁਣ ਸਾਨੂੰ ਪਤਾ ਨੀ ਲੱਗਦਾ ਹੈਗਾ ਕਿਹੜਾ ਚੱਲ ਰਿਹਾ ਕਿਹੜਾ ਨਹੀਂ ਚੱਲ ਰਿਹਾ ਟਰੈਂਡ ਵਿੱਚ ਉਹ ਤਾਂ ਥੋੜਾ ਇਧਰੋਂ ਉੱਧਰ ਪੁੱਛ ਕੇ ਜਾਂ ਸਰਚ ਕਰਕੇ ਬੰਦਾ ਚੱਲਦਾ ਨਾ ਕੀ ਚੱਲ ਰਿਹਾ, ਅੱਜ ਕੱਲ ਲੇਟੈਸਟ ਕੀਏ
ਬਿਲਕੁਲ, ਬਿਲਕੁਲ ਤੁਸੀਂ ਜਿਵੇਂ ਅੱਜ ਕੱਲ੍ਹ ਫੋ ਲਖੋ ਆਪਣੇ ਨਾ ਦੇਖਿਆ ਜਾਏ ਨਾ ਦੋਨੋਂ ਡਰੈਸ ਦਾ ਮੁਕਾਬਲਾ ਨਹੀਂ ਹੋ ਸਕਦਾ ਹੈ ਨਾ ਵੈਸਟਰਨ ਡਰੈਸਿਸ ਵੀ ਆਪਣੀ ਤਰਫ 'ਤੇ ਬਹੁਤ ਵਧੀਆ ਨੇ ਅਤੇ ਮੋਡਰਨ ਡਰੈਸਿਸ ਵੀ ਆਪਣੇ ਤਰਫ 'ਤੇ ਬਹੁਤ ਵਧੀਆ ਨੇ
ਸਹੀ ਗੱਲ ਆ ਮਤਲਬ ਡਿਪੈਂਡ ਕਰਦਾ ਵੀ ਸਿਚੁਏਸ਼ਨ ਚੁੰਦੇ ਵੀ ਕਿਸ ਤਰ੍ਹਾਂ ਦੇ ਤੁਸੀਂ ਕੀ ਤੁਸੀਂ ਅਟੈਂਡ ਕਰਹੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਉਸਦੇ
ਜੀ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬ ਤੁਸੀਂ ਕਿੱਤੇ ਜ਼ਿਆਦਾ ਤੁਹਾਨੂੰ ਪ੍ਰੈਫਰ ਕਰਦੇ ਹੋ ਤੁਸੀਂ ਵੈਸਟਰਨ ਜਾਂ ਮੋਡਰਨ
ਨਹੀਂ, ਮਤਲਬ ਦੋਨੋ ਹੀ ਮੈਨੂੰ ਤਾਂ ਦੋਨੋ ਹੀ ਠੀਕ ਲੱਗਦੇ ਟਰਡੀਸ਼ਨਲ ਵੀ ਪਾ ਲਦੇ ਹ ਜਿਵੇ ਕੋਈ ਫੰਕਸ਼ਨ ਹੁੰਦਾ ਕੋਈ ਵੈਸਸ ਟਲਦਾ ਵਧੀਆ ਲੱਗਦਾ ਕੋਈ ਫੈਮਲੀ ਫੰਕਸ਼ਨ ਹੋਵੇ ਡੀਜੇ ਵਗੈਰਾ ਤੇ ਜਾਂ ਹੋਰ ਮਤਲਬ ਉਹ ਮਤਲਬ ਡੀ ਜੇ ਤੇ ਥੋੜਾ ਜਿਹਾ ਮੋਡਰਨ ਚਲਦਾ ਜਾਂਦੀ ਹੈ। ਮੈਰਿਜ ਵਾਲੇ ਦਿਨ ਲਹਿੰਗਾ ਵਗੈਰਾ ਹੋ ਲਹਿੰਗਾ ਪਾ ਲਿਆ ਹਨਾ? ਜਾਂ ਫੇਿਰ ਗਾਊਨ ਲੈ ਲਿਆ ਗਾਊ ਗਾਊਨ ਵੀ ਚਲੋ ਮੋਡਰਨ ਚ ਹੀ ਆ ਜਾਂਦਾ ਹਨਾ?
ਹੂੰ ਹੂੰ ਬਿਲਕੁਲ-ਬਿਲਕੁਲ ਮੋਡਰਨ ਡ੍ਰਸੀਿਸ ਤਾਂ ਅੱਜ
ਟ੍ਰੈਡੀਸ਼ਨਲ ਲੁੱਕ ਚ ਆ ਜਾਂਦਾ।
ਹਾਂਜੀ ਹਾਂਜੀ ਬਿਲਕੁਲ ਇਹੀ ਥੋੜ੍ਹਾ ਜਿਹਾ ਫਰਕ ਹੋ ਜਾਂਦਾ ਨਾ ਡਰੈਸਿਸ ਦਾ ਕਰਨ ਦਾ, ਪਾਣ ਦਾ ਬਸ ਸਾਡੇ ਵੀ ਸੀ ਥੋੜ੍ਹਾ ਜਿਹਾ ਤੇ ਮੈਂ ਕਿਹਾ ਚਲੋ ਮੇਰੀ ਫਰੈਂਡਸ ਕਹਿ ਰਹੀ ਸੀ ਮੋਡਰਨ ਡਰੈੱਸ ਲੈਣੀ ਆ ਮੈਂ ਕਿਹਾ ਚਲੋ ਮੋਡਰਨ ਡਰੈੱਸ ਕੁਛ ਔਨਲਾਈਨ ਵੀ ਦੇਖ ਰਹੀ ਸੀ। ਕੁਛ ਔਫਲਾਈਨ ਵੀ ਦੇਖ ਰਹੀ ਸੀ ਪਟਨਾ ਉਹਦੇ ਵਿੱ ਡਿਜ਼ਾਇਨਸ ਇੰਨੇ ਜ਼ਿਆਦਾ ਸੀ ਨਾ ਬਸ ਮੈਂ ਉਹਦੇ ਵਿੱਚ ਥੋੜ੍ਹੀ ਉਲਝੀ ਦੀ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਹਾ ਕਿੱਦਾਂ ਦਾ ਲਿ
ਸਾੜੀ ਨੀ ਕਦੇੋਂ ਤੁਸੀਂ ਟਰਾਈ ਕੀ ਤੀ। ਕਿ ਤੁਹਾਡੀੇ ਤਾਂ ਹਾਈਟ ਵਧੀਆ ਮਤਲਬ ਸਾੜੀ
ਸਾੜੀ ਨਾ ਮੈਂ ਇੱਕ ਵਾਰ ਟਰਾਈ ਕੀਤੀ ਸੀ ਤੇ ਇੱਕ ਵਾਰੀ ਨਾ ਕੀ ਹੋਇਆ ਸਾਡੇ ਨਾ ਫੰਕਸ਼ਨ ਸੀ। ਦੇਖੋ ਹੁਣ ਕਿਸੇ ਵੇਲੇ ਨਾ ਅਵੇਲੇਬਲ ਵੀ ਹੁੰਦੀ ਨੀ ਹੈਗੀ ਚੀਜ਼। ਉੱਥੇ ਥੀਮ ਪਾਰਟੀ ਸੀ ਕਿ ਸੜੀ ਪਾ ਕੇ ਆਾਨੀ। ਮੈਨੂੰ ਤਾਂ ਹਾਏ ਟੈਂਨਸ਼ਨ ਪੈ ਗਈ ਮੈਂ ਕਿਹਾ ਯਾਰ ਹੁਣ ਮੈਂ ਕੀ ਕਰਾਂ ਕਿੱਦੇ ਕਿੱਦਾਂ ਲੈ ਕੇ ਆਵਾਂ ਐ। ਏਟ ਏ ਟਾਈਮ ਮੈਂ ਸਾੜੀ ਵੀ ਨਹੀਂ ਲੈ ਕੇ ਆ ਸਕ ਤੇ ਮੈਨੂੰ ਆਇਆ ਵੀ ਰਾਤੀ ਮੈਂ ਰਾਤੀ ਮੈਸੇਜ, ਰਾਤ ਮੈਂ ਕਿਹੜੀ ਜਾ ਕੇ ਦੁਕਾਨ ਖਿਲਾਨੀ ਸੀ। ਅਤੇ ਮੈਂ ਕੀ ਕੀਤਾ ਮੇਰੇ ਕੋਲ ਇੱਕ ਨਾ ਬ ਕਾਊਂਨ ਸੀ ਥੋੜ੍ਹਾ ਨਾ ਯੈਲੋ 'ਚ ਕਰ 'ਚ, ਲੋਂਂਗ ਸੀ ਪੂਰਾ ਲਾਂਗ ਨਾ ਇਥ ਨੀ ਐਂਕਲ ਤੱਕ ਨੀਂਹ ਤੱਕ ਸੀ ਉਹਨੂੰ ਮੈਂ ਪਾ ਲਿਆ। ਉਹਨੂੰ ਮੈਂ ਪਾ ਕੇ ਫਿਰ ਮੈਂ ਕੀ ਕੀਤਾ ਮੇਰੇ ਕੋਲ ਓਹ ਨਾ ਇੱਕ ਮਲਟੀ ਕਲਰ ਦੀ ਸੀ ਦੁਪੱਟਾ ਉਹ ਮੇ ਮਲਟੀ ਕਲਰ ਦੇ ਦੁਪੱਟੇ ਨੂੰ ਨਾ ਕੁਛ ਇੱਦਾ ਸਟਿਚਿੰਗ ਕਰਕੇ ਨਾ ਕੁਛ ਅੱਗੇਓ ਦੀ ਜਿਵੇਂ ਸਾੜੀ ਦਾ ਕੁਛ ਸਿਸਟਮ ਬਣਾਉਂਦੇ ਨਾ ਪੱਲੂ ਜਿਹਾ ਇੱਕ ਸਾਈਡ ਨੂੰ ਟੱਕ ਕਰਕੇ ਸੇਫ ਪਿੰਸ ਦੇ ਨਾਲ ਪਤਾ ਨਾ ਚੱਲੇ ਇੱਕ ਰਾਊਂਡ ਲੈ ਕੇ ਦੁ ਰਾਊਂਡ ਉਹਦਾ ਨਾ ਉੱਪਰ ਉਹਦੀ ਕਰ ਲਿਆ ਪੂਰਾ ਮੈਂ ਉਹਦਾ ਸਾੜੀ ਵਰਗਾ ਬਣਾ ਲਿਆ ਔਰ ਕਈ ਲੋਕਾਂ ਨੂੰ ਤਾਂ ਇੰਨਾ ਪਿਆਰਾ ਲੱਗਿਆ ਉਹਨਾਂ ਨੂੰ ਨਾ ਪਤਾ ਹੀ ਨਹੀਂ ਲੱਗਿਆ ਕਿ ਸਾੜੀ ਪਾਈ ਦੇ ਆ ਕੋਈ ਡਰੈਸ ਦਾ ਮਤਲਬ ਸਿਸਟਮ ਬਣਾਇਆ ਹੋਇਆ ਮੈਂ ਚਲੋ ਦੇਖੋ ਹੁਣ ਟਾਈਮ ਪਾਸ ਕਰਨਾ ਹੁਣ ਕਿਸੇ ਵੇਲੇ ਹੁਣ ਕਈ ਕਿਸ ਟਾਈਮ ਏਦਾਂ ਹੁੰਦਾ ਨਾ ਕਿ ਸਾਡੇ ਕੋਈ ਚੀਜ਼ ਪਰਚੇਜ਼ ਵੀ ਨਹੀਂ ਅਸੀਂ ਕਰ ਸਕਦੇ ਕਿ ਸਾਨੂੰ ਕੋਈ ਨਾ ਕੋਈ ਇੱਦਾਂ ਦਾ ਸਿਸਟਮ ਕਰਕੇ ਸਾਨੂੰ ਅਰੇਂਜ ਕਰਨੀ ਪੈਂਦੀ ਆ
ਸਹੀ ਗੱਲ ਆ ਨਹੀਂ ਉਹ ਤਾਂ ਸਹੀ ਗੱਲ ਆ ਚਲੋ ਮੈਂ ਤਾਂ ਆਪਣੀਆਂ ਫਰੈਂਡਸ ਵਗੈਰਾ ਤੋਂ ਵੀ ਐਵੇ ਵੀ ਲੈ ਕੇ ਮਤਲਬ ਉਹ ਕਰ ਲੈਂਦੀ ਆਾ ਅਸੀਂ ਆਪਸ ਵਿੱਚ ਕਰ ਲੈਂਦੇ ਹਾਂ ਹੁਣ ਦੇਖੋ ਐੰਨੀ ਕੋਸਟਲੀ ਡਰੈਸ ਹਦੀ ਹਨਾ ਉਹ ਫੇਰ ਐ ਤਾਨੀ ਕਿ ਬੰਦਾ ਇੱਕ ਵਾਰੀ ਪਾਊਗਾ ਹੁਣ ਅਸੀਂ ਤਿੰਨ ਚਾਰ ਫਰੈਂਡਸ ਹੈਗੇ ਸਾਡਾ ਮਤਲਬ ਇੱਕੋ ਸਾਈਜ਼ ਆ ਅਸੀਂ ਫਰ ਤਿੰਨ ਚਾਰ ਮਤਲਬ
ਉਹ ਤਾਂ ਵਧੀਆ ਹਾਂਜੀ ਹਾਂਜੀ ਉਹ ਤਾਂ ਵਧੀਆ ਰਹਿੰਦਾ ਯਾਰ ਦੇਖੋ ਹੁਣ ਜਿਵੇਂ ਬੰਦਾ ਕਰ ਲੈ ਉਹਦਾ ਟਾਈਮ ਨਿਕਲ ਜਾਏ ਤੇ ਫਿਰ ਕੀ ਫਾਇਦਾ ਦੇਖੋ ਹੁਣ ਪੰਦਰਾਂ ਮਿੰਟ ਲਈ ਚੀਜ਼ ਜਾਂ ਅੱਧਾ ਘੰਟਾ ਪਾਉਣ ਲਈ ਚੀਜ਼ ਲਈ ਦੇਖੋ ਇੰਨੀ ਮਹਿੰਗੀ ਮਹਿੰਗੀ ਚੀਜ਼ਾਂ ਲੈਣੀਆਂ ਉਹਦਾ ਵੀ ਕੀ ਫਾਇਦਾ ਜਿਵੇਂ ਆਪਾਂ ਘਰ ਹੀ ਕੋਈ ਫੈਸਟੀਵਲ ਹੁੰਦਾ ਹਨਾ ਫੈਸਟੀਵਲ ਨੀ ਕੁੱਝ ਵਿਆਹ ਆ ਜਾਂਦੇ ਨੇ ਜਿਵੇਂ ਹਨਾ ਕੋਈ ਆਪ ਆਪਣੇ ਖਾਸ ਰਿਸ਼ਤੇਦਾਰ ਦਾ ਵਿਆਹ ਆ ਜਾਂਦਾ ਅਸੀਂ ਕਿੰਨੇ ਮਹਿੰਗੇ ਮਹਿੰਗੇ ਕੋਸਟਲੀ ਡਰੈਸਿਿਸ ਲੈ ਲੈਂਦੇ ਹਾਂ ਲਹਿੰਗੇ ਕੱਪੜੇ ਅੱਜ ਕੱਲ੍ਹ ਤਾਂ ਨੋਰਮਲ ਮਿਨੀਮਮ ਅਗਰ ਨੋਰਮਲ ਸੂ ਵੀ ਤੁਸੀਂ ਲੈ ਰਹੇ ਹੋ ਨਾ ਅੱਜ ਕ੍ਹ ਥੋੜ੍ਹਾ ਹੈਵੀ ਆ ਕੁਛ ਉਹ ਵੀ ਕਿੰਨਾ ਕੋਸਟ ਆਉਂਦਾ ਤਿੰਨ, ਚਾਰ ਤੋਂ ਥੱਲੇ ਨੀ ਆਂਦਾ ਤੁਹਾਡਾ ਉਹ ਵਾਲਾ ਸੂਟ ਵੀ
ਸਹੀ ਗੱਲ ਹੈ
ਤੁਸੀਂ ਇੰਨੇ ਦਾ ਹੀ ਅਗਰ ਤੁਸੀਂ ਲਹਿੰਗਾ ਲੂੰਗਾ ਲੈ ਰਹੇ, ਹੋ ਕੁਛ ਤੁਹਾਨੂੰ ਉੱਤੇ ਇੱਕ ਦੋ ਹੋਰ ਪੈ ਕੇ ਤੁਹਾਡਾ ਲਹਿੰਗੇ ਰੈਂਟ 'ਤੇ ਮਿਲ ਜਾਂਦੇ ਨੇ ਆਪਣਾ ਵੀ
ਰੈਂਟ ਤੇ ਮਿਲ ਜਾਂਦਾ ਵਧੀਆ ਤਾਂ ਰੈਂਟ ਤੇ ਮਿਲ ਅੱਜ ਕਲ ਤਾਂ ਗਾਊਨ ਵਗੈਰਾ ਵੀ ਰੈਂਟ ਤੇ ਮਿਲ ਜਾਂਦੇ ਆ ਮਤਲਬ, ਸਹੀ ਰੈਂਟ ਵੀ ਸਹੀ ਹੁੰਦਾਨਵੰਜਾ ਰੈਂਟ ਹੁੰਦਾ
ਹਾਂਜੀ ਹਾਂਜੀ ਬਸ ਤਾਂ ਵੀ ਨਾ ਡਿਪੈਂਡ ਵੀ ਕਰਦਾ ਨਾ ਕੀ ਮਤਲਬ ਡਰੈਸ 'ਤੇ ਕਿ ਸਾਨੂੰ ਸਹੀ ਲੱਗੇਗੀ ਕਿ ਨਹੀਂ ਲੱਗੇਗੀ ਹੈ‌ਨਾਰੇਟ ਤਾਂ ਕੀ ਹੈ ਡਰੈਸ ਪਸੰਦ ਹੋਣੀ ਚਾਹੀਦੀਆਂ ਅੱਜ ਕੱਲ ਤਾਂ ਅ ਅੱਜੱਲ ਤਾਂ ਸਭ ਟਰੈਂਡ ਫੋਲੋ ਕਰਦੇ ਨੇ ਟਰੈਂਡ ਦੇ ਹਿਸਾਬ ਦੇ ਨਾਲ ਜਿਹੜੀ ਜਿਹੜੀ ਆ ਹੁਣ ਜਿਵੇਂ ਪਿੱਛੇ ਕਿੰਨਾ ਉਹ ਤੁਹਾਨੂੰ ਪਤਾ ਹੀ ਹੋਣਾ ਕੁੜਤੀਆਂ ਦਾ ਫੈਸ਼ਨ ਚੱਲਿਆ ਸੀ
ਹਮ ਕੁੜਤੀਆਂ ਤੇ ਡੋਰੀ ਵਾਲੀ ਹਾਂਜੀ
ਟਰੈਂਡਿੰਗ 'ਚ ਸੀ ਸਾਡਾ ਵੀ ਪਿੱਛੇ ਫੰਕਸ਼ਨ ਸੀ ਉੱਥੇ ਨਾ ਉਹਨਾਂ ਨੇ ਨੋਰਮਲ ਕਰੇ ਨਾ ਉਹ ਨਹੀਂ ਫੰਕਸ਼ਨ ਨਹੀਂ ਘਰੇ ਪਾਰਟ ਸੀ ਸਾਡੀ ਫਰੈਂਡ ਦੇ ਤੇਸੀ ਸਾਰੀ ਤਿੰਨ ਚਾਰ ਫਰੈਂਡਸ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਨਾ ਇਏਦਾਂ ਸਵਾ ਲੈਂਦੇ ਹਾਂ ਫਿਰ ਅਸੀਂ ਕਰਕੇ ਤਾਂ ਸਾਰੀਆਂ ਸਹੇਲੀਆਂ ਨੇ ਨਾ ਸੇਮ ਲੈ ਲੇ ਉਹ ਕੁੜਤੀ ਸਵਾ ਲਈ ਸੇਮ ਡਿਜ਼ਾਇਨ ਸੇਮ ਪ੍ਰਿੰਟਡ ਦੀ ਤੇ ਨਾ ਥੱਲੇ ਪਲੇਨ ਸਲਵਾਰਾਂ ਸਆਲੀਆਂ ਸੀ ਫਰਸ਼ੀ ਵਲੀਆਂ ਤੇ ਨਾਲ ਲੇ ਪੱਤੇ ਪੱ ਅਤੇ ਦੁਪੱਟੇ ਮੈਂ ਕਿਹਾ ਚਲੋ ਏ ਵੀ ਨਿਕਲ ਗਿਆ ਦੇਖੋ ਨਾ ਸਿਸਟਮ ਵੀ ਅੱਛਾ ਹੋ ਗਿਆ, ਨਾ ਫਰੈਂਡਸ ਵੀ ਮਿਲ ਗਏ ਥੋੜ੍ਹਾ, ਆਪਣਾ ਮੈਚਿੰਗ ਵੀ ਹੋ ਗਿਆ, ਟਰੈਂਡ ਵੀ ਫੋਲੋ ਹੋ ਗਿਆ, ਸਭ ਕੁਛ ਹੋ ਗਿਆ ਬਸ ਹੁਣ, ਥੋੜਾ ਹੋ ਜਾਂਦਾ ਥੋੜਾ ਕੱਲ, ਜਿਵੇਂ ਹੁਣ ਆਪਾਂ ਹੋ ਜਾਂਦੇ ਹਾਂ, ਸਾਨੂੰ ਸਿਸਟਮ ਦੇ ਨਾਲ ਆਪਣਾ ਸਿਸਟਮ ਨਾਲ ਕਰਨਾ ਪੈਂਦਾ ਕੱਪ ਕੱਪੜੇ ਵੀ ਅਰੇਂਜ ਕਰਨੇ ਪੈਂਦੇ ਨੇ, ਹੁਣ ਉਹ ਵੀ ਕਰਨਾ ਪੈਂਦਾ ਬਸ, ਮੈਂ ਤਾਂ ਸਗੋਂ ਆਪਣੀ ਫਰੈਂਡ ਨੂੰ ਕਿਹਾ ਸੀ ਮੈਂ ਕਿਹਾ ਚੱਲ ਤੂੰ ਦੇਖ ਲੈ ਮੇ ਲਈ ਕੋਈ ਮੋਡਰਨ ਡਰੈੱਸ, ਤੇ ਤੂੰ ਮੈਨੂੰ ਦੱਸਦੀ ਤੇ ਅਸੀਂ ਉੱਥੋਂ ਦੇ ਪਲੈਨਿੰਗ ਉਹ ਕਹਿੰਦੀ ਯਾਰ, ਮੈਨੂੰ ਖੁਦ ਨਹੀਂ ਸਮਝ ਆ ਰਹੀ ਕਿਹੜਾ ਕੱਪੜਾ ਲਵਾਂ ਕਿਹੜਾ ਨਾਂ ਲਵਾਂ
ਹਮ, ਤੁਸੀਂ ਔਨਲਾਈਨ ਚੈੱਕ ਕਰੋ ਨਾ ਐਪਸ ਤੇ ਵੀ ਕਈ ਮਤਲਬ ਵਧੀਆ ਮਿਲ ਜਾਂਦਾ ਔਨਲਾਈਨ, ਜਿਹੜੇ ਸ਼ੋਪਿੰਗ ਐਪਸ ਅ ਉਹਨਾਂ ਦੇ ਉੱਪਰ ਚੈੱਕ ਕਰੋ, ਉਥੇ ਇਥੇ ਵੀ ਵਧੀਆ ਮਿਲ ਜਾਂਦੇ ਆ ਤੇ ਮਤਲਬ ਪਤਾ ਕਿਆ, ਉਹ ਸਿੱਧਾ ਹੋਲਸੇਲਰ ਤੋਂ ਆਉਂਦੇ ਆ ਨਾ ਫੈਕਟਰੀਆਂ ਤੋਂ ਤੇ, ਉਹ ਸਸਤੇ ਵੀ ਹੁੰਦੇ ਹੈ ਮਾਰਕੀਟ ਵਿੱਚ ਜ਼ਿਆਦਾ ਕੋਸਟਲੀ ਹੁੰਦੀ ਤਾਂ, ਉੱਥੇ ਸਸਤੇ ਮਿਲ ਜਾਂਦੇ ਆ, ਆਪਾਂ ਨੂੰ ਔਨਲਾਈਨ ਕਾਫੀ ਇੱਕ ਵਾਰ ਟਰਾਈ ਕਰੋ, ਮਤਲਬ ਐਪਸ ਵਗੈਰਾ ਤੋਂ ਦੇਖੋ, ਜ ਥੇ ਰਿਟਰਨ ਵੀ ਇਜੀਲੀ ਹੋ ਜੇ, ਤੁਹਾਨੂੰ ਮੈਂ ਦੱਸ ਦੂਗੀ ਇੱਕ, ਦੋ ਐਪਸ, ਓਨ੍ਹਾਂ ਉੱਪਰ ਟਰਾਈ ਕਰਿਓ, ਤੁਸੀਂ ਐਪਸ ਦੇਖਿਓ ਚੈੱਕ
ਕੋਈ ਨਾ ਕੋਈ ਨਾ ਮੈਨੂੰ ਤੁਸੀਂ ਭੇਜ ਦੇਣਾ, ਮੈਂ ਦੇਖ ਲੂਗੀ, ਟਰਾਈ ਕਰ ਲੂੰਗੀ ਫਿਰ ਤੁਸੀਂ ਕੀ ਲੈ ਰਹੇ ਹੋ, ਫਿਰ ਤੁਸੀਂ ਵੀ ਤਾਂ ਕਿਹਾ, ਤੁਹਾਡੇ ਵੀ ਫੰਕਸ਼ਨ ਆ ਰਿਹਾ
ਮੈਂ ਦੇਖਦੀ ਆ, ਮੇਰੇ ਕੋਲ ਨਾ ਸਾੜੀ ਪਈ ਆ, ਐਕਚੁਲੀ ਹਮ, ਉਹ ਕਾਫੀ ਕੋਸਟਲੀ ਸ ਸਾੜੀ ਆ ਇੰਨੀ ਪੁਰਾਣੀ ਵੀ ਨੀ ਹੈਗੀ, ਇੱਕ ਵਾਰ ਵੇਅਰ ਕੀਤੀ ਹੈ, ਮੈਂ ਉਹ ਪਹਿਲਾਂ ਹਮ, ਕਾਫੀ ਅੱਛਾ ਵਰਕ ਵੀ ਹੋਇਆ ਹੋਇਆ ਦੇਖੋ
ਓਕੇ ਓਕੇ, ਚਲੋ ਇੱਕ ਵਾਰ ਪਾਈ ਦੀ ਉਹ ਚੀਜ਼, ਉਹਦਾ ਕੀ ਖ਼ਰਾਬ ਹੋਣਾ ਨਾਲੇ ਤੁਸੀਂ ਕਹਿ ਰਹੇ ਹੋ ਕੋਸਟਲੀ ਆ, ਤੁਸੀਂ ਮੈਨੂੰ ਦਿਖਾਈ ਤਾਂ ਸੀ ਇ ਵਾਰੀ ਫੋਟੋ, ਬਟ, ਮੈਨੂੰ ਯਾਦ ਨੀ ਹੈਗੀ ਹੁਣ, ਨਾਲੇ ਕਾਫ਼ੀ ਟਾਈਮ ਹੋ ਰਹਿਣਾ ਤੁਸ
ਹਾਂ ਪਿਸਤਾ ਕਲਰ ਦੀ ਹੈ ਪਿਸਤਾ ਕਲਰ ਦੀ ਹੈ ਮਤਲਬ ਕਲਰ ਵੀ ਸੋਹਣਾ ਉਹਦਾ ਹਮ ਪਿਸਤਾ ਕਲਰ ਚ ਹੈ ਨਾ ਤੁਸੀਂ ਦੇਖ ਲਿਓ ਜ ਤੁਹਾਨੂੰ ਸਹੀ ਲੱਗੀ ਬਲਾਊਜ਼ ਵਗੈਰਾ ਥੋੜੀ ਫਿਟਿੰਗ ਦਾ ਹੋ ਜਾਂਦਾ ਹੋਜੂਗੀ ਵੈਸੇ ਜੇ ਤੁਹਾਨੂੰ ਚਾਹੀਦੀ ਹੋਈ ਤੁਸੀਂ ਵੀ ਲੈ ਲਿਓ ਕਿਸੇ ਹਣ
ਕੋਈ ਗੱਲ ਨਹੀਂੀ ਕੋਈ ਗੱਲ
ਕਰ ਲਿਓ ਚਲੋ ਅੇਅਰ ਕਰਨ ਨਾਲ ਤਾਂ ਕੀ ਹੁੰਦਾ ਹਨਾ ਆਪਾਂ ਅਲੱਗ ਅਲੱਗ ਹੀ ਆਉਣਾ ਜਾਣਾ ਹੁੰਦਾ ਮਤਲਬ ਤੁਹਾਡੇ ਅਲੱਗ ਤੁਸੀਂ ਮਤਲਬ ਫੈਮਲੀ ਰਿਲੇਸ਼ਨ ਚ ਮੈਂ ਅਲੱਗ ਕਿਤੇ ਜਾਣਾ ਹੁੰਦਾ
ਹਾਂਜੀ ਹਾਂਜੀ ਇਹ ਤਾਂ ਚਲੋ ਐ ਠੀਕ ਰਹਿ ਜਾਂਦਾ ਯਾਰ ਸ਼ਹੇਦੀਆਂ ਦਾ ਵੀ ਇਹੀ ਫਾਇਦਾ ਹੋ ਜਾਂਦਾ ਬੰਦਾ ਕਿਸੇ ਵੇਲੇ ਦੇਖੋ ਨਾ ਜ ਉਹੀ ਮੈਂ ਤੁਹਾਨੂੰ ਕਹਿ ਰਹੀ ਸੀ ਕਿਸੇ ਵੇਲੇ ਸਾਡੇ ਕੋਲੋਂ ਮਤਲਬ ਅਵੇਲੇਬਲ ਨਹੀਂ ਹੁੰਦਾ ਨਾ ਲੈਣ ਦਾ
ਹਾਂ ਨਹੀਂ ਦੇਖੋ ਹੁੰਦਾ ਸਿਚੁਏਸ਼ਨ ਕਈ ਵਾਰ ਬੱਚਿਆਂ ਦੀ ਸਕੂਲ ਫੀਸ ਜਾਣੀ ਹੁੰਦੀ ਹੈ ਜਾਂ ਕੁਛ ਹੋਰ ਕੋਈ ਐਸਾ ਆ ਜਾਂਦਾ ਕੋਈ ਐਮਰਜੈਂਸੀ ਆ ਜਾਂਦੀ ਘਰ ਵਿੱਚ ਹੁਣ ਬਜ਼ੁਰਗ ਨੇ ਉਹ ਬਿਮਾਰ ਹੋ ਗਏ ਜਾਂ ਕੁਛ ਹੈ ਹਨਾ
ਬਿਲਕੁਲ ਬਿਲਕੁਲ ਹਾਂ ਚਲੋ ਇਹੀ ਟੈਮ ਤੇ ਤੇਹੀ ਸੀੀਆਂ ਚਲੀਆਂ ਤੋਂ ਕੰਮ ਆ ਜਾਂਦਾ ਆ ਸੇਲੀਆਂ ਹੋ ਗ ਆ ਆਪਣੀ ਭਾਬੀਆਂ ਹੋ ਗਈਆਂ ਨਾਲੇ ਮੇਨ ਗੱਲ ਹੁੰਦਾ ਜਿਹੜਾ ਤਾਂ ਬੰਦੇ ਤਾਂ ਸੇਮ ਸਾਈਜ਼ ਹੈਗਾ ਸਾਈਜ਼ ਕੱਪੜਿਆਂ ਦਾ ਕੁਝ ਉਹਨਾਂ ਨੂੰ ਫਿਰ ਕੋਈ ਪ੍ਰੋਬਲਮ ਲ ਹੀ ਨਹੀਂ ਹੁੰਦੀ ਵੀ ਉਹ ਨਾ ਉਹ ਭਾਵੇਂ ਰਾਤੀ ਵੀ ਲੈਣ ਫਟਾਫਟ ਭਾਵੇਂ ਉੱਥੇ ਜਾ ਕੇ ਵੀ ਚੇਂਜ ਕਰਨਾਉਦਾ ਕੋਈਨਾ ਚੱਕਰ ਨ ਨਹੀਂ ਰਹੇਗਾ ਕਿ ਪਤਾ ਹੈ ਮਰਾ ਮਰਾ ਸਾਰਾ ਸਾਈਜ਼ ਆਉਂ ਨਾ ਮੈਨੂੰ ਕੁਛ ਖੋਲਣਾ ਪੈਣਾ ਨਾ ਮੈਨੂੰ ਕੁਛ ਸਟਿਚ ਕਰਵਾਉਣਾ ਪੈਣਾ ਨਾ ਮੈਨੂੰ ਅਲਟਰ ਕਰਵਾਉਣਾ ਪੈਣਾ ਮੇਰਾ ਕੀ ਹੈ ਬਸ ਉਹੀ ਉਹਨਾਂ ਕੋਲ ਲੈਣਾ ਹੈ ਉਹਨਾਂ ਕੋਲ ਪਾ ਕੇ ਤੇ ਆਪਣਾ ਕੰਮ ਨਿਕਲ ਕੇ ਤੇ ਬੰਦਾ ਉਸੇ ਵੇਲੇ ਵਾਪਸ ਕਰ ਦੇ ਬਸ ਇਹ ਕਿ ਅਸੀਂ ਮਤਲਬ ਕਿਸੇ ਦੀ ਚੀਜ਼ ਯੂਜ਼ ਕਰ ਰਹੇ ਹਾਂ ਪਰ ਥੋੜ੍ਹਾ ਧਿਆਨ ਨਾਲ ਹੈ ਨਾ ਖ਼ਰਾਕ ਖੂਬ ਨਾਲ ਹੋ ਚਾਹੇ ਕਈ ਹੋ ਜਾਂਦੇ ਨੇ ਇੱਦਾਂ ਮਤਲਬ ਚੀਜ਼ ਯੂਜ ਕਰਕੇ ਨਾ ਖ਼ਰਾਬ ਖੂਬ ਪੂਰਦੀਆਂ ਯਾਨੀ
ਹਾਂ ਸਹੀ ਗੱਲ ਆ ਨਹੀਂ ਇਹ ਤਾਂ ਚਲੋ ਇਹ ਤਾਂ ਦੇਖੋ ਇਹ ਤਾਂ ਬੇਸਿਕ ਮੈਨਰ ਨੇ ਹਨਾ ਆਪਾਂ ਨੂੰ ਕਿਸੇ ਕਿਸੇ ਦਾ ਵੀ ਕਿ ਚਲੋ ਆਪਣੀ ਆਪਣੀ ਨੂੰ ਵੀ ਆਪਾਂ ਧਿਆਨ ਨਾਲ ਕਰਦੇ ਹੀ ਆ ਦੂਸਰੇ ਦੇ ਫਰ ਜ਼ਿਆਦਾ ਧਿਆਨ ਨਾਲ ਰੱਖਣੀ ਚਾਹੀਦੀ ਹੈ
ਅਤੇਦੀ ਜ਼ਿਆਦਾ ਧਿਆਨ ਦੀ ਗੱਲ ਆ ਜਾਂਦੀ ਹੈ ਵੀ ਵੀ ਕਿਸੇ ਦੀ ਚੀਜ਼ ਦਿੱ ਦੇਖੋ ਹੁਣ ਅਗਰ ਕੋਈ ਇੱਕ ਵਾਰ ਅਗਰ ਉਸ ਬੰਦੇ ਕੋਲ ਚਲੋ ਹੁਣ ਮੰਨ ਲਓ ਮੈਂ ਹੀ ਤੁਹਾਡੇ ਕੋਲ ਅਗਰ ਸਾੜੀ ਅਵੇਅਰ ਕਰਦੇ ਹ ਹੈ ਨਾ ਮੈਨੂੰ ਅੱਛੀ ਲੱਗੀ ਆ ਜਾਂ ਮੈਂ ਲੈ ਲਾਂਗੇ ਤੁਹਾਡੇ ਕੋਲੋਂ ਅਗਰ ਮੈਂ ਤੁਹਾਨੂੰ ਉਹੀ ਟਾਈਮ ਤੇ ਅਗਰ ਸਹੀ ਤਰੀਕੇ ਕਿ ਨਾਲ ਦੇਵਾਂਗੀ ਤੁਸੀਂ ਤਾਂ ਮੈਨੂੰ ਨੈਕਸਟ ਟਾਈਮ ਲਈ ਬੋਲੋਗੇ ਨਾ ਯਾਰ ਕੋਈ ਗੱਲ ਨਹੀਂ ਤ ਲੈ ਜਾ ਜੇ ਮੈਂ ਉਹੀ ਚੀਜ਼ ਤਾਂਤੇ ਤੁਹਾਡੇ ਨਾਲ ਥੋੜ੍ਹਾ ਖ਼ਰਾਬ ਕਰਕੇ ਦੇਵਾਂਗੀ ਮ ਥੋੜ੍ਹਾ ਕੋ ਮੇਰੇ ਕੋਲ ਖਰਾਬ ਹੋ ਜਾਵੇਗੀ ਜਾਂ ਜਲ ਜਾਵੇਗੀ ਜਾਂ ਫੱਟ ਜਾਵੇਗੀ ਤੁਸੀਂ ਤਾਂ ਮੈਨੂੰ ਹੋ ਗਏ ਨਾ ਬਾਈ ਯਾਰ ਇੱਕ ਵਾਰ ਇਹਨੇਿੱ ਕੀਤੀਤੀਆਂ ਇਹਨੇ ਮਰੀ ਖਰਾਬ ਕਰਦੀਆਂ ਜੇ ਮੇਰੇ ਕੋ ਦੂਸਰੀ ਵਾਰ ਲੇਦੇ ਨੇ ਤਾਂ ਦਸਰੀ ਵਾਰ ਵੀ ਖ਼ਰਾਬ ਕਰ ਦਿੰਦੇ ਹ ਉਹ ਗੱਲ ਹੋ ਜਾਂਦੀ ਹੈ ਨਾ ਫੇਿਰ
ਹਮ ਚਲੋ ਇਹ ਤਾਂ ਬੰਦੇ ਨੂੰ ਖੁਦ ਨੂੰ ਹੀ ਪਤਾ ਹੁੰਦਾ ਨਾ ਨਹੀਂ ਤਾਂ ਬੰਦੇ ਨੂੰ ਮਿਨਤ ਹੁੰਦੀ ਆ ਕਈ ਲੋਕ ਧਿਆਨ ਨੀ ਕਰਦੇ ਥੋੜਾ ਲਾਪਰਵਾਹ ਹੁੰਦੇ ਅਤੇ
ਬਿਲਕੁਲ ਬਿਲਕੁਲ ਲਾਪਰਵਾਹੀ ਦੇ ਨਾਲ ਤੇ ਸਾਰਾ ਨੁਸ ਸਾਨ ਕਰਕੇ ਬਹਿ ਜਾਂਦੇ ਨੇ ਹਾਂਜੀ ਵੈਸੇ ਨਾ ਤੁਸੀਂ ਮੈਨੂੰ ਸ਼ੇਅਰ ਕਰ ਦੇਣਾ ਸਾਈਡ ਵਗੈਰਾ ਮੈਂ ਨਾ ਦੋਨੋ ਚੀਜ਼ਾਂ ਤੋਂ ਦੇਖ ਲਾਂਗੀ
ਚੈੱਕ ਕਰਿਓ ਤੁਸੀਂ ਹਾਂਜੀ ਦੇਖ ਲਿਓ ਬਾਕੀ ਫੇਰ ਤੁਹਾਡੀ ਕਸ ਕਰ ਲਾਂਗੇ ਆਪਸ ਵਿੱਚ ਹਨਾ ਜਿਹੜੇ ਤੁਹਾਨੂੰ ਮਤਲਬ ਲੱਗੀਆਂ ਸਹੀ ਲੱਗੀਆਂ ਫਿਰ ਆਪਾਂ ਡਰ ਕਰ ਦਾਂਗੇ ਅੱਗੇ
ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਪੁੱਛ ਲਾਂਗੀ ਨਾ ਕਿ ਕਿਹੜਾ ਲੈਣਾ ਕਿੱਦਾਂ ਲੈਣਾ ਹੈ ਕਿਉਂਕਿ ਤੁਹਾਨੂੰ ਪਤਾ ਤੁਸੀਂ ਜ਼ਿਆਦਾਤਰ ਅਵੇਅਰ ਕਰਦੇ ਹੋ ਜਾਂ ਲੈਂਦੇ ਹੋ ਤੁਸੀਂ ਮੈਨੂੰ ਦੱਸਦੇ ਨਾ ਤੇ ਨਹੀਂ ਮੈਨੂੰ ਅਗਰ ਪਤਾ ਲੱਗੇਗਾ ਅਤੇ ਮੈਂ ਤੁਹਾਡੇ ਕੋਲ ਆ ਜਾਵਾਂਗੀ ਅਤੇ ਅਸੀਂ ਭਾਵੇਂ ਫਿਰ ਇਕੱਠੇ ਇੱਥੇ ਜਾ ਕੇ ਸ਼ੋਪਿੰਗ ਕਰ ਆਵਾਂਗੇ ਜ ਤੁਸੀਂ ਮੈਨੂੰ ਦੱਸ
ਠੀਕ ਹੈ ਕੋਈ ਗੱਲ ਨੀ ਚੱਲਾਂਗੇ ਆਪਾਂ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ ਜੀ